ਹੈਲੋ, ਕਿਵੇਂ ਆ ਦਾਸਪ੍ਰੀਤ, ਸਸ ਸ਼੍ਰੀ ਕਾਲ ਕਿਵੇਂ ਆ ਹੋਰ ਕੀ ਕਰ ਰੀ ਏਂ। ਵਧੀਆ, ਹੋਰ ਸੁਣਾ
ਵਦੀਆ ਸਾਰੇ।
ਘਰ-ਘਰ ਸਭ ਵਦੀਆ। ਅਂਟੀ ਹੋਰੀ
ਹਾਂਜੀ-ਹਾਂਜੀ ਸਾਰੇ, ਸਾਰੇ ਵਦੀਆ ਨੇ।
ਠੀਕ ਐ ਕੀ ਕਰਨੀ ਓ ਝਾੜੂ-ਪੋਚਾ ਕਰ ਲੇਆ।
ਹੋਰ ਓਹ ਤਾਂ ਨੌ ਵਜੇ
ਸਬਜ਼ੀ ਸੁਬਜੀ ਬਣਾ ਲਈ ਸਬਜ਼ੀ ਸੁਬਜੀ ਬਣਾ ਲਈ।
ਹਾਂਜੀ ਬਣਾ ਲਈਏ, ਆਲੂ, ਸ਼ਿਮਲਾ ਮਿਰਚ
ਠੀਕ ਐ, ਯਾਰ ਮੈਨੂੰ ਕੜਾਹੀ ਪਨੀਰ ਦੀ ਰੈਸਪੀ ਦੱਸ ਦੇ।
ਦੱਸ ਦੀਆਂ। ਸਭ ਤੋਂ ਪੈਹਲਾਂ ਆਪਾਂ ਪਨੀਰ ਲੈਣੈ।
ਹੂਂ।
ਉਸ ਤੋਂ ਬਾਦ ਆਪਾਂ ਲੈਣੀ ਏ ਪਿਆਜ਼।
ਹਾਂ।
ਟਮਾਟਰ ਲੈਣੇ ਨੇ ਉਸ ਤੋਂ ਬਾਦ ਤਿੰਨ ਟਮਾਟਰ ਲੈਣੇ ਨੇ।
ਠੀਕ ਹੈ।
ਇੱਕ, ਸ਼ਿਮਲਾ ਮਿਰਚ ਲੈਣੀ ਹੈ।
ਠੀਕ ਹੈ।
ਇੱਕ, ਹਰੀ ਮਿਰਚ ਲੈਣੀ ਏ।
ਹਾਂ। ਜੇ ਜ਼ਿਆਦਾ ਹੋਵੇ, ਫਿਰ ਤਾਂ ਜ਼ਿਆਦਾ ਹੀ ਲੈਣੀ ਪਏਗੀ, ਹਾਂ।
ਇੱਕ ਛੋਟਾ ਚਮਚ ਜੀਰਾ ਲੈਣਾ।
ਹਾਂ, ਹਾਂ।
ਉਹ ਇੱਕ ਛੋਟਾ ਚਮਚ, ਧਨੀਆ ਪਾਊਡਰ ਲੈਣਾ ਹੈ।
ਠੀਕ ਹੈ।
ਇੱਕ ਛੋਟਾ ਚਮਚ, ਹਲਦੀ ਲੈਣੀ ਹੈ।
ਠੀਕ ਹੈ।
ਛੋਟਾ ਚਮਚ, ਲਾਲ ਮਿਰਚ ਪਾਊਡਰ ਲੈਣਾ।
ਠੀਕ ਹੈ।
ਇੱਕ ਛੋਟਾ ਚਮਚ, ਕੜਾਹੀ ਪਨੀਰ ਜਾਂ ਮਸਾਲਾ, ਜਾਂ ਗਰਮ ਮਸਾਲਾ ਲੈਣਾ।
ਤੂੰ ਬਣਾਇਆ ਹੋਇਆ ਪਹਿਲਾਂ, ਬਣਾਇਆ ਹੋਇਆ?
ਨਮਕ ਸਵਾਦ ਅਨੁਸਾਰ ਲੈਣਾ। ਦੋ ਬੜੇ ਚਮਚ ਤੇਲ ਜਾਂ
ਸੋਣਲਾ, ਹੈਲੋ, ਤੂੰ ਬਣਾਇਆ ਹੋਇਆ ਪਹਿਲਾਂ?
ਹਾਂ।
ਵਧੀਆ ਬਣਦਾ?
ਹਾਂ, ਬੜੀ ਟੇਸਟੀ ਬਣਦਾ।
ਅੱਛਾ, ਚੱਲ ਅੱਗੇ ਦਸ?
ਦਸ? ਕੜਾਹੀ 'ਚ, ਤੇਲ ਗਰਮ ਕਰਕੇ ਜੀਰਾ ਡਾਲੋ
ਹਮ।
ਉਸ ਤੋਂ ਬਾਅਦ, ਪਿਆਜ਼ ਡਾਲ ਕਰ ਸੁਨਹਿਰੇ ਹੋਣੇ ਤੱਕ ਭੁੰਨੋ
ਠੀਕ ਹੈ।
ਉਸ ਤੋਂ ਬਾਅਦ, ਅਦਰਕ-ਲਸਣ ਦਾ ਪੇਸਟ ਡਾਲ ਕਰ ਇੱਕ ਮਿੰਟ ਭੁੰਨੋ।
ਹਾਂ।
ਉਸ ਤੋਂ ਬਾਅਦ ਹੈਗਾ ਟਮਾਟਰ ਦੀ ਪਿਊਰੀ ਡਾਲ ਕੇ ਤੇਲ ਅਲੱਗ ਹੋ, ਅਲੱਗ ਹੋਣੇ ਤੱਕ ਪਾਓ।
ਹਾਂ, ਪੰਜਾਬੀ 'ਚੋਂ ਬੋਲ ਯਾਰ।
ਦੀ ਧਨੀਆ ਪਾਊਡਰ ਲਾਲ ਮਿਰਚ, ਨਮਕ ਤੇ ਕੜਾਹੀ ਪਨੀਰ ਮਸਾਲਾ ਡਾਰ ਕਰ, ਅੱਛੀ ਤਰ੍ਹਾਂ ਮਿਲਾਏ।
ਹਾਂ।
ਸ਼ਿਮਲਾ ਮਿਰਚ ਡਾਲ ਕਰ, ਦੋ ਜਾਂ ਤਿੰਨ ਮਿੰਟ ਪਕਾਈਏ ਪਨੀਰ ਔਰ ਕੇ ਟੁਕੜੇ ਡਾਲ ਅ ਪਨੀਰ ਦੇ ਟੁਕੜੇ ਡਾਲ ਕੇ ਤੇ, ਹਲਕਾ ਹੱਥ ਨਾ ਮਿਲ ਮਿਲਾਣਾ ਚਾਹੀਦਾ ਹੈ। ਜ਼ਰੂਰਤ ਹੋਏ, ਤਾਂ ਥੋੜੇ ਪਾਣੀ ਵੀ ਮਿਲਾ ਲੋ। ਤੇ ਪੰਜ ਮਿੰਟ ਤੱਕ ਪਕਾਓ। ਉੱਪਰ ਹਰਿਆ ਧਨੀਆ ਡਾਲ ਕਰ ਗਰਮ ਮਸਾਲਾ, ਪਰੋਸੋ ਗਰਮ- ਗਰਮ ਪਰੋਸੋ।
ਹਾਂ।
ਹਮ।
ਅੱਗੇ, ਹਾਂ ਹੋ ਗਿਆ, ਠੀਕ ਹੈ ਠੀਕ ਹੈ। ਅੱਛਾ ਚੱਲ ਮੈਨੂੰ ਸੁਣਨ ਚ ਹੀ ਵਧੀਆ ਲੱਗਿਆ, ਬਣੇਗਾ ਵੀ ਵਧੀਆ ਈ। ਤੂੰ ਕਿ ਪਰੌਣੇ ਆਏ ਸੀ ਤਾਂ ਬਣਾਇਆ ਸੀ, ਕਿ ਵੈਸੇ ਹੀ ਘਰ ਬਣਾਇਆ ਸੀ? ਹੈਲੋ ਹੈਲੋ? ਹੈਲੋ? ਹੈਲੋ ਹੈਲੋ ਹੈਲੋ
ਹੈਲੋ
ਹੈਲੋ ਅਵਾਜ਼ ਹੀ ਨਹੀਂ ਆਉਂਦੀ ਪਈ ਸੀ ਯਾਰ।
ਮੈਨੂੰ ਤੇਰੀ ਆਵਾਜ਼ ਨੀ ਆਂਦੀ, ਮੈਨੂੰ ਤੇਰੀ ਆਵਾਜ਼
ਹੈਲੋ ਹੈਲੋ
ਹੈਲੋ ਹੈਲੋ
ਹਾਂ ਹਾਂ ਆ ਗਈ ਮੈਂ ਕਹਨੀ ਪਈ ਸਾਂ, ਹਾਂ ਹਾਂ ਆਗੀ ਏ, ਮੈਂ ਕਹਨੀ ਪਈ ਸਾਂ ਪਰੌਣੇ ਆਏ ਸੀ ਉਦੋਂ ਬਣਾਇਆ ਸੀ, ਕਿ ਖੁਦ ਹੀ ਬਣਾਇਆ ਸੀ ਉਹਦੇ ਖਾਣ ਵਾਤੇ ਹੈਲੋ
ਔਦੇ ਖਾਣ ਵਾਸਤੇ ਉਹਦੇ ਖਾਣ ਵਾਸਤੇ ਵੀ ਬਣਾਇਆ ਸੀ, ਤੇ ਪਰੋਣੇ ਵਾਸਤੇ ਵੀ ਬਣਾਏ ਸੀ
ਠੀਕ ਹੈ ਠੀਕ ਹੈ ਗੱਲ ਸੁਣ, ਚੱਲ ਬ ਕੁਛ ਮਨ ਦੀਆਂ ਗੱਲਾਂ ਕਰਿਏ
ਕਰੋ
ਠੀਕ ਹੈ ਤੇਰਾ ਫੇਵਰੇਟ ਖੇਲ ਕਿਹੜਾ ਹੈ ਬਚਪਨ ਚ ਕੀ ਕੀ ਖੇਡਦੇ ਸੀ, ਕੀ ਕੀ ਖੇਡਦੇ ਹੁੰਦੇ ਸੀ ਬਚਪਨ ਪੰਜਾਂ ਅੱਛਾ
ਹੂ ਤੇ ਕੈਰਮ ਬੋਰਡ ਖੇਲਦੇ ਸਾਂ
ਠੀਕ ਹੈ, ਕਿਹੜੇ ਸਕੂਲ ਜਾਂਦੇ ਸੀ ਤੁਸੀਂ
ਮੈਂ ਲੌਰਡ ਕ੍ਰਿਸ਼ਨਾ ਪਬਲਿਕ ਸਕੂਲ 'ਚ ਜਾਂਦੀ ਸਾਂ!
ਅੱਛਾ ਵਧੀਆ
ਹਾਂਜੀ ਵਧੀਆ
ਠੀਕ, ਪ੍ਰਾਈਵੇਟ ਹੀ ਹੈ ਨਾ
ਹਾਂਜੀ ਹਾਂਜੀ ਪ੍ਰਾਈਵੇਟ ਏ
ਠੀਕ ਹੈ, ਸੀ ਬੀ ਐੱਸ ਈ ਬੋਰਡ ਸੀ, ਜਾਂ ਐਚ ਬੀ ਐੱਸ ਸੀ
ਸੀ ਬੀ ਐੱਸ ਈ ਦਸਵੀਂ ਕਲਾਸ ਤੱਕ ਸੀ
ਅੱਛਾ ਠੀਕ ਹੈ, ਉਹ ਅੱਛਾ ਅੱਛਾ ਉਹ ਤਾਂ ਨਹੀਂ ਅਸੀਂ ਉੱਥੇ ਗਏ ਸਾਂ ਇੱਕ ਵਾਰ, ਮੇਬੀ ਤੁਹਾਡਾ ਸਕੂਲ ਹੀ ਹੋਵੇ ਜ ਉਥੇ ਜਿੱਥੇ ਤੁਸੀਂ ਪੜ੍ਹੇ ਸੀ ਆਹੋ, ਸਾਡੀ ਮੈਡਮ ਲੈ ਕੇ ਗਈ ਸੀ ਫਿਜ਼ੀਕਲ ਵਾਲੀ
ਹਾਂਜੀ ਹਾਂਜੀ
ਹਾਂ ਉਹੀ ਸੀ, ਠੀਕ ਹੈ ਠੀਕ ਹੈ ਵਧੀਆ ਸਕੂਲੋਂ, ਉੱਥੋਂ ਦੇ ਤਾਂ ਬਚੇ ਬੱਚੇ ਬੱਚੇ ਹੀ ਬੜੇ ਤੇਜ਼ ਨੇ ਉੱਥੋਂ ਦੇ ਤਾਂ
ਹਾਂਜੀ
ਹੋਰ ਕੀ ਹੋਰ ਸੁਣਾ
ਵਧੀਆ ਤੁਸੀਂ ਸੁਣਾਓ ਹੁਨ ਬਚਪਨ ਚ
ਮੈਂ ਅਸੀਂ ਛੋਟੇ ਹੁੰਦੇ ਬਹੁਤ ਸ਼ਰਾਰਤਾਂ ਕੀਤੀਆਂ ਬੜਾ ਖੇਲੇ ਆ ਭਯੰਕਰ ਪਰੀ ਵੀ ਖੇਲੇ ਆ ਬਾਲਵੀਰ ਔਰ ਗੁਲ ਗੁੱਲੀ ਡੰਡਾ ਲੁਕਣ ਮੀਟੀ ਪੂਰੇ ਪਿੰਡ ਵਿੱਚ ਖੇ ਲੇ ਹਦੇ ਅਂਸ ਲੂਕਣ ਵਿੱਚ ਪਾਗਲ ਹੋ ਜਾਂਦੇ ਸੀ ਲਭ ਲਭ ਕੇ ਕਦੀ ਕਿਤੇ ਲੋਕ ਜਾਂਦੇ ਸਾਂ ਕਦੀ ਕਿਤੇ ਬਹੁਤ ਸੱਚੀ ਯਾਰ ਬੜੇ ਮਜ਼ੇ ਕੀਤੇ ਆ ਹੁਣ ਤਾਂ ਕਦੀ ਮਨ ਮਨਪ੍ਰੀਤ ਨਹੀਂ ਹੈਗੀ ਉਹਨਾਂ ਦੇ ਕੋਠੇ ਤੇ ਮੈਡਮ ਬੱਚਾ ਬਲੈਕ ਬੋਰਡ ਬਣਾਇਆ ਹੋਇਆ ਸੀ ਉਹਨਾਂ ਨੇ ਉੱਥੇ ਮੈਡਮ ਬੱਚਾ ਖੇਲਣੇ ਹੁੰਦੇ ਸਾਂ
ਠੀਕ ਏ ਜੀ
ਬੜਾ ਕੁਛ ਖੇਲੇ ਆ ਬੈਟਬੋਲ ਹੋਰ ਬੜਾ ਮਜ਼ਾ ਆਉਂਦਾ ਸੀ ਉਦੋਂ ਅਸੀਂ ਟਿਊਸ਼ਨ ਜਾਂਦੇ ਸਾਂ ਇੱਕ ਤੇ ਕੀ ਕਹਿੰਦੇ ਆ ਉਦੋਂ ਉਦੋਂ ਮੇ ਬੀ ਟੈਂਨਥ ਪਲੱਸ ਵਨ ਕਲਾਸ ਚ ਹੋਵਾਂਗੇ ਗੋਲ ਗੱਪਿਆਂ ਵਾਲਾ ਲਾਉਂਦਾ ਸੀ ਭਾਈ ਨਾਈਨਥ ਕੇ ਟੈਨਥ ਕਲਾਸ ਚ ਗੋਲ ਗੱਪਿਆਂ ਵਾਲਾ ਆਉਂਦਾ ਸੀ ਟਿਊਸ਼ਨ ਤੇ ਸਾਰੇ ਬੱਚੇ ਦੀਦੀ ਕੋਲ ਛੁੱਟੀ ਲੈ ਕੇ ਗੋਲ ਗੱਪੇ ਖਾ ਲਈਏ ਖਾਂਨੇ ਤਾਂ ਉਹ ਤਾਂ ਬੜੇ ਮਜੇ ਕੀਤੇ ਨੇ ਹੁਣ ਤਾਂ ਬਸ ਟੈਨਸ਼ਨਾਂ ਈ ਰਹਿ ਗਈਆਂ।
ਸਹੀ ਗੱਲ ਹੈ ਹੁਣ ਤਾਂ ਟੈਨਸ਼ਨ ਈ ਬੜੀ ਕਦੀ ਰਿਜਲਟ ਦੀ ਕਦੀ ਕਿਸੇ ਚੀਜ਼ ਦੀ
ਹੋਰ ਕੀ ਕਦੀ ਪੜ੍ਹਾਈ ਦੀ ਚਲੋ ਹੁਣ ਪੜ੍ਹਾਈ ਤਾਂ ਮੁੱਕ ਗਈ ਏ ਫੇਰ ਵੀ ਹੁਨ ਨਾ ਬਸ ਕੁਛ ਕਰਨ ਦਾ
ਹੁਣ ਤਾਂ ਰਿਜ਼ਲਟ ਦੀ ਟੇਂਸ਼ਨ ਏ
ਹੋਰ ਕੀ ਯਾਰ ਬਸ ਰਿਜ਼ਲਟ ਵਧੀਆ ਆ ਜੇ ਹੋਰ ਕੁਛ ਨਈ ਚਾਹੀਦਾ। ਪਤਾ ਨੀ ਕਦੋਂ ਆਏਗਾ ਕੁੱਛ ਪਤਾ ਹੈ?
ਅਗਸਤ ਚ ਹੀ ਆਉਂਦਾ ਹੁੰਦਾ ਹੁਣ ਤਾਂ ਖਤਮ ਹੋਏ ਨੇ
ਹੂੰ ਔਰ ਸਤੰਬਰ ਚੋਂ ਫੋਮ ਭੇਜਣੇ ਆ ਦੂਜੇ ਹੈਲੋ ਹੈਲੋ
ਹਾਂਜੀ ਬੋਲੋ
ਹੈਲੋ
ਜੀ ਹਾਂਜੀ
ਹੈਲੋ ਆਈ ਵਾਜ ਆ ਗਈ
ਹਾਂਜੀ
ਵਾਜ ਈ ਕੱਟੀ ਜਾਂਦੀ ਯਾਰ
ਰੇਂਜ ਦੀ ਪ੍ਰੋਬਲਮ ਹੋ ਜਾਂਦੀ ਹੈ ਨਾ
ਹਾਂ ਤੇ ਸਿਲਾਈ ਵਗੈਰਾ ਬਾਰੇ ਆਪਾਂ ਗੱਲ ਕਰਨੇ ਪਏ ਸਾਂ ਨਾ ਇੱਕ ਦਿਨ ਹਾਂ ਮੈਂ ਆਹ ਕਹਿੰਦੀ ਪਈ ਸਾ ਕੋਲ ਹੀ ਕੱਟੀ ਗਈ ਸੀ ਉਦੋਂ ਬੀ ਕੀ ਕਹਿੰਦੇ ਜਿਹੜੇ ਆਪਣੇ ਘਰ ਦੇ ਹੁੰਦੇ ਆ ਉਹ ਅਲਗ ਹੁੰਦੇ ਆ ਜਿਹੜੇ ਬਾਹਰ ਹੁੰਦੇ ਉਹ ਅਲਗ ਆਪਾਂ ਇੰਸਟਗ੍ਰਾਮ ਤੇ ਵੀਡੀਓਜ਼ ਵਿੰਹਦੇ ਕਿਨੇ ਵਧੀਆ ਲੱਗਦੇ ਦੇ ਉਹਨਾਂ ਦੇ ਹਨਾ ਉਹ ਬੁਟੀਕ ਟਾਈਪ ਹੁੰਦੇ ਆ ਜਿਹੜੇ ਹਾਂ ਮਤਲਬ ਉਹ ਵੀ ਸਿਖਾਏਗੀ ਉਹ ਮੈਡਮ ਜਿਦੇ ਕੋਲ ਸਿੱਖਣੇ ਆਪਾਂ ਜਿਹੜਾ ਡਿਜ਼ਾਇਨ ਕਵਾਂਗੇ ਇੱਕ ਵਾਰ, ਆਉਣੇ ਚਾਹੀਦੇ ਡਿਜ਼ਾਇਨ ਤੇ ਬੰਦਾ, ਫੋਨ ਤੋਂ ਵੇਖ ਕੇ ਵੀ ਪਾ ਲੈਂਦਾ।
ਮੈਂ ਮੰਮਾ ਨਾਲ, ਹੋਨੇ ਗੱਲ ਕੀਤੀ ਸੀ। ਅਨਚੱਲ ਵੇਖ ਲੈਂਨਆ, ਪਾਪਾ ਨੂੰ ਪੁੱਛਣਈ ਚੱਲ। ਤੇ ਨਾ ਦੀ ਜਾ ਦਿੱਤਾ, ਹਾਂ ਹੁਣੇ ਮੰਮਾ ਆ ਸੀ ਨਾ। ਮੈਂ ਪੁੱਛਿਆ ਸੀ ਵੀ, ਤੇ ਮੰਮੀ ਆਦੀ ਚੱਲ ਵੇਖ ਲਏ, ਨ ਜਾਣ ਦੀ ਤਾਂ ਫੇਰ ਇੱਥੇ ਸੇਖ ਲਈ, ਫਰ ਔ ਰ ਕੀਏ।
ਹਾਂ, ਬਾਕੀ ਉੱਥੇ ਇਹ ਆ ਵੀ, ਉਹ ਛੇ ਮਹੀਨਿਆਂ 'ਚ ਸਾਰਾ ਕੁਛ ਸਿਖਾਂਦੀ ਪਈ ਹੈ। ਦੋ ਮਹੀਨੇ ਬੇਸਿਕ ਹੋਏਗਾ, ਚਾਰ ਮਹੀਨੇ ਫੈਸ਼ਨ ਡਿਜ਼ਾਇਨ। ਅੱਛਾ, ਪਿੰਡ ਵਾਲੀ ਕਿੰਨੀ ਲੈਂਦੀ ਵੀ ਫੀਸ? ਪੁੱਛਾਿਆ, ਉਨੂੰ ਕੁਛ?
ਹਮ, ਪਹਿਲਾਂ ਤਾਂ ਪੰਦਰਾਂ ਨਾ ਹਜ਼ਾਰ ਸੀ, ਹੁਣ ਪਤਾ ਨੀ ਕਿੰਨ
ਮਿੰਨੇ ਦੀ?
ਹਾਂ।
ਉਹ ਤਾਂ ਟੋਟਲ, ਛੇ ਮਹੀਨਿਆਂ ਦੀ ਛੱਬੀ ਹਜ਼ਾਰ ਲੈ ਰਹੀ।
ਹਜਾਰ ਰੂਪਏ ਯਾਰ, ਰੁਪਏ ਦੇਣਾ। ਮੈਨੂੰ ਲੱਗਦਾ ਪੰਜ ਸੌ ਲਿਆ ਸੀ, ਹਾਂ ਪਿਛਲੀ ਵਾਰ ਪੰਜ ਸੌ, ਹੁਣ ਹਜਾਰ ਕਰਤਾ। ਪਤਾ ਨੀ, ਮੰਮਾ ਨੇ ਗੱਲ ਕੀਤੀ ਸੀ।
ਅੱਛਾ, ਤੇ ਉਹ ਸ਼ਹਿਰ ਵਾਲੀ ਛੱਬੀ ਹਜ਼ਾਰ ਲੈਂਦੀ ਪੀਏ।
ਉਹਨੇ ਵੀ ਨਾ ਸ਼ਹਿਰੋਂ ਸਿੱਖਿਆ, ਤਾਂ ਮੰਮੀ ਅਥੇ ਤੂੰ ਵੀ ਇੱਥੋਂ ਸਿੱਖ ਲੈ।
ਅੱਛਾ ਠੀਕ ਏ, ਤੇ ਉਹ ਲੋਕਾਂ ਦੇ ਵੀ ਸੀਂਦੀ ਏ?
ਹਾਂ ਉਹ ਲੋਕਾਂ ਦੇ, ਮਤਲ ਮੰਮੀ ਹਰ ਦੇ ਕੇ ਆਉਂਦੇ ਨੇ ਨਾ, ਤੇ ਫੇਿਰ ਉਹ ਸਾਰਿਆਂ ਦੀ ਸੀ ਲਿੰਦੀ ਹੈ। ਹੁਣ ਜੇ ਮੈਂ ਸਵਾਣਾ, ਤੇ ਉਹ ਮੇਰਾ ਵੀ ਸੀ ਦੇਗੀ।
ਠੀਕ ਹੈ। ਕਿ, ਚਲੋ ਵਧੀਆ।
ਮੈਂ ਤੇ ਸੂਟ ਸਿੱਤੇ ਹੋਣੇ ਦੋ ਤਿੰਨ ਵਾਰ, ਪਰ ਹੋਣ ਦੁਬਾਰਾ ਫਿਰ ਹਾਂਜੀ, ਕੋਸ਼ਿਸ਼ ਕਰਨੀ ਪਈ ਆ।
ਅੱਛਾ ਠੀਕ ਐ, ਹੁਣ ਘਰ ਸੀ ਨੀ ਪਈਏ?
ਨਹੀਂ ਨਹੀਂ, ਪਹਿਲਾਂ ਅਹ ਸੀਤੇ ਹੋਏ ਸੀ ਨਾ ਹਾਂ, ਥੋੜਾ ਬਹੁਤੇ ਤਾਂ ਆਉਂਦੇ ਆ, ਜਿਵੇ ਤਰਪਾਈ ਹੋ ਗਈ। ਤਰਪਾਈ ਮੈਨੂੰ ਸ, ਮੈਂ ਉਹਦੀ ਮੰਮੀ ਦੀ ਸੂਟ ਦੀ ਸਾਰੀ ਤਰਪ
ਕਰ ਹੀ ਲੈਂਦੇ ਹਾਂ।
ਹਾਂ, ਜਿਵੇਂ ਸਿਲਾਈ ਮਾਰ
ਮਹੀਨੇ ਵਿੱਚ, ਮਹੀਨੇ ਵਿੱਚ, ਮਹੀਨੇ ਵਿੱਚ ਕਿੰਨਾ ਕੁ ਆ ਗਿਆ ਸੀ ਸਮਝ?
ਥੋੜ੍ਹਾ ਬਹੁਤਾ ਆ ਗਿਆ ਸੀ, ਜਿਵੇਂ ਕਟਿੰਗ ਦਾ ਹੋ ਗਿਆ। ਪਲਾਜ਼ੋ ਦਾ, ਜਿਵੇਂ ਪਲਾਜੋ਼ ਮੈ ਕਿੰਨੀ ਵਾਰੀ ਬਣਾ ਲੈ ਨੇ, ਉਹ ਸੌਖੇ ਨੇ।
ਅੱਛਾ, ਠੀਕ। ਕੇ ਮਤਲਬ ਆ ਜਾਂਦੈ, ਐਂਵੇ ਸਮਝ?
ਹਾਂ। ਮੈਂ ਤਾਂ ਵੀ ਇੱਕ ਬਣਵਾਇਆ ਸੀ ਨਾ, ਆਪ ਸਿੱਖਿਆ ਸੀ ਗਲਾ ਬਣਾਉਣਾ, ਡਿਜ਼ਾਇਨ ਤੇ।
ਫਿਰ ਤੂੰ ਛੱਡੇ ਕਿਉਂ, ਸੀਂਦੀ ਰਹਿੰਦੀ। ਪ੍ਰੈਕਟਿਸ ਹੁੰਦੀ ਰਹਿਣੀ ਸੀ ਹੋਰ, ਹੋਰ ਯਾਰ ਮੈਂ ਵੀ ਤੇ ਆਹੋ ਮੈਂ ਵੀ ਪਹਿਲਾਂ ਨਾ, ਟੈਨਥ ਕੇ ਪਲੱਸ ਵਨ ਕਲਾਸ 'ਚ, ਮੈਂ ਸੀਨ ਲੱਗ ਮਤਲਬ ਕਿ ਸਿੱਖਣ ਲੱਗ ਗਈ ਸਾਂ। ਮੈਨੂੰ ਸੀਨੇ ਤਾਂ ਆ ਗਏ ਸੀ ਕ ਕਟਿੰਗ ਨੀ ਆਉਂਦੀ ਸੀ, ਤੇ ਫਿਰ ਬੀ ਏ-ਬੀ ਏ ਦੇ ਚੱਕਰ 'ਚ ਯਾਰ ਬ ਬੀ ਏ ਤਾਂ ਏਡੀ ਟਫ ਹੋ ਗਈ ਸੀ ਨਾ, ਬਸ ਪੁੱਛੋ ਨਾ, ਮੈਂ ਫਿਰ ਕੋਲੇਜ ਦਾ ਕੰਮ ਇੰਨਾ ਲੈਦਾ ਸੀ ਸਾਈਨਮੈਂਟ ਫਿਰ ਮੈਂ ਛੱਡ ਛੁਡ ਦਿੱਤੇ ਹੁਣ ਮੈਨੂੰ ਚੇਤਾ ਭੁੱਲਿਆ ਵੈਐ ਕਿਵੇਂ ਕੀ ਕਰਨਾ ਥੋੜ੍ਹਾ ਬਹੁਤਾ ਤਾਂ ਚਲੋ ਯਾਦ ਏ ਪਰ ਜੋ ਉਦੋਂ ਦੀ ਸੀ ਜੇ ਉਦੋਂ ਓ ਜੇ ਉਦੋਂ ਠੀਕ ਹੁੰਦੀ ਪੜ੍ਹਾਈ ਈ ਜਿਵੇਂ ਮਤਲਬ ਨੋਰਮਲ ਹੁੰਦੀ ਜਿਵੇਂ ਕੁੱਲੇ ਹੁੰਦੀ ਸੀ ਤਾਂ ਉਣ ਤਕ ਆ ਜਾਣੀ ਸੀ ਚੰਗੀ ਤਰ੍ਹਾਂ ਫੇਰ ਉਹ ਬੀ ਏ ਛਾਡੇ ਵੀ ਤੇਨ ਤੇ ਕੰਮ ਹੀਲਾ ਸੀ ਬਸ ਫੇਰ ਮੈਂ ਗਈ ਨਹੀ ਸੀ ਟਾਲ ਹੁਣ ਹੁਣ ਸਿੱਖਣੇ ਆ ਫਿਰ ਸੋਚਾਂਗੇ ਭਾਬੀ ਨੇ ਤੇ ਬੁਟੀਕ ਖੋਲਣਾ ਨਾਲ ਲੱਗਾਂਗੇ ਨਾਲ ਚਲੋ ਉਹਦਾ ਹੁਨਰ ਤਾਂ ਉਹਦੇ ਕੋਲ ਈ ਹੁੰਦਾ ਫੇਰ ਕੋਈ ਹੋਰ ਵੇਖ ਲਾਂਗੇ ਕਿਤੇ ਲੱਗੀ ਈ ਤੇ ਨਾਲੇ ਜਿਵੇਂ ਹੋਸਪਿਟਲਾਂ ਚ ਚਲੋ ਐਂਵੇ ਕੁਛ ਹੂ ਹੋਰ ਸਣਾ ਆ
ਅੱਜ ਈ
ਬਸ ਜਦੋਂ ਏਡੇ ਹੋ ਜਾਏ ਫੇਰ ਤੇ ਹੋਣ ਲੱਗ ਜਾਂਦਾ ਐ ਜਦੋਂ ਏਡੇ ਹੋ ਜਾਏ ਫੇਰ ਤੇ ਹੋਣ ਲੱਗ ਜਾਂਦਾ ਵੀ ਉਹਦੇ ਪੈਸੇ ਆਪੇ ਕਮਾਈਏ ਚਲੋ ਠੀਕ ਹੈ ਆਪਾਂ ਫੇਰ ਗੱਲ ਕਰਦੇ ਆ ਸ਼ਾਮ ਨੂੰ ਠੀਕ ਏ ਠੀਕ ਓਕੇ
ਹ